ਸਤਿ ਸ੍ਰੀ ਅਕਾਲ ਜੀ ਜੀ
ਸਤਿ ਸ਼੍ਰੀ ਅਕਾਲ ਜੀ
ਠੀਕ ਵਧੀਆ ਜੀ ਜੀ ਵਧੀਆ ਤੁਸੀਂ ਠੀਕ ਹੋ
ਹਾਂਜੀ ਵਧੀਆ ਜੀ
ਹੋਰ ਘਰ ਸਭ ਪਰਿਵਾਰ ਠੀਕ ਹੈ
ਹਾਂਜੀ
ਕੀ ਕਰ ਰਹੇ ਹੋ ਡਿਸਟਰਬ ਤਾਂ ਨਹੀਂੀ ਕੀਤਾ ਮੈਂ ਤੁਹਾਨੂੰ ਤੰਗ ਤੇ ਨਹੀਂੀ ਕਰਤਾ
ਨਹੀਂ ਨਹੀਂ ਹਜੇ ਨਹੀਂੀ ਸੁਣਦੇ ਅਸੀਂ ਇੱਕ ਵੱਜ ਹਦਾ ਹੈ ਆਰਾਮ ਨਾਲ
ਅੱਛਾ ਅੱਛਾ ਮੈਂ ਪੁੱਛ ਰਹੀ ਸੀ ਪਿਛਲੇ ਮਹੀਨੇ ਤੁਹਾਡੀ ਨਾ ਫੇਅਰਵੈੱਲ ਪਾਰਟੀ ਹੈਗੀ ਸੀ ਨਾ ਸਕੂਲ ਦੀ ਤੇ ਤੁਸੀਂ ਕਿੱਥੋਂ ਰੇਡੀ ਹੋਏ ਅੱਸੀ
ਮੈਂ ਆਪਣੇ ਸਿਸਟਰ ਕੋਲ ਰੈਡੀ ਹੋਈ ਸੀ ਓਨੇ ਸਿੱਖਿਆ ਸੀ ਪਾਰਲਰ ਦਾ
ਅੱਛਾ ਅੱਛਾ ਉਹ ਕਿੱਥੇ ਰਹਿੰਦੇ ਨੇ
ਘਰ ਹੀ ਰਹਿੰਦੇ ਨੇ ਸਾਡੇ ਨਾਲ ਜੁਆਇੰਟ ਫੈਮਿਲੀ ਹੈਗੀ ਆ ਨਾ
ਅੱਛਾ ਅੱਛਾ ਤੇ ਅੱਛਾ ਅੱਛਾ ਤੁਸੀਂ ਅ ਵੈਸੇ ਮੈਂ ਦੇਖਿਆ ਸੀ ਤੁਸੀਂ ਸਾੜੀ ਬਨੀ ਹੋਈ ਸੀ ਨਾ ਆਈ ਥਿੰਕ
ਹਾਂਜੀ ਹਾਂਜੀ
ਉਹ ਸਾੜੀ ਕਿੱਥੋਂ ਲਿੱਤੀ ਸੀ ਤੁਸੀਂ
ਮੇਰੀ ਬੂਆ ਦੀ ਹੈਗੀ ਸੀ
ਅੱਛਾ ਅੱਛਾ ਐਕਚੁਲੀ ਨਾ ਸਾਡੀ ਵੀ ਫੇਅਰਵੈਲ ਪਾਰਟੀ ਹੈਗੀ ਹੈ ਹੁਣ ਪੰਦਰਾਂ ਵੀਹ ਦਿਨ ਤੱਕ ਅਤੇ ਮੈਂ ਵੀ ਰੇਡੀ ਹੋਣਾ ਸੀ ਤੇ ਮੈਂ ਉਸ ਦਿਨ ਤੁਹਾਡੀ ਨਾ ਫੋਟੋ ਦੇਖੀ ਸੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਸੀ ਉਸ ਦਿਨ ਤੇ ਮੈਂ ਕਿਹਾ ਮੈਂ ਪੁੱਛਾਂਗੀ ਵੀ ਜਿੱਥੋਂ ਤੁਸੀਂ ਰੇਡੀ ਹੋਏਓ ਮੈਂ ਵੀ ਉੱਥੋਂ ਰੇਡੀ ਹੋ ਜਾਵਾਂਗੀ
ਅੱਛਾ ਕੋਈ ਨੀ ਕਰਦਾ ਕਰਦਾ ਦਿੰਨੇ ਨੇ ਹੈਂ ਵੀ
ਅੱਛਾ ਅੱਛਾ ਨਹੀਂ ਕੋਈ ਗੱਲ ਨਹੀਂੀ ਤੁਸੀਂ ਮੈਨੂੰ ਉਹਨਾ ਲ ਇੱਕ ਵਾਰ ਪ੍ਰਾਈਜ਼ ਵਗੈਰਾ ਪੁੱਛ ਕੇ ਦੱਸਦੇ ਨਾ ਤੇ ਆਪਾਂ ਉਹ ਉਸ ਹਿਸਾਬ ਨਾਲ ਮੈਂ ਦੇਖ ਲਾਗੀ
ਹਾਂਜੀ ਹਾਂਜੀ ਕਿਉਂਕਿ ਨਾ ਮੇਰੀ ਇੱਕ ਫਰੈਂਡ ਵੀ ਆਈ ਸੀ
ਅੱਛਾ
ਹਾਂਜੀ ਤੇ ਉਹ ਵੀ ਤਿਆਰ ਹੋ ਕੇ ਗਈ ਸੀ ਕਿ
ਅੱਛਾ ਅੱਛਾ ਤੇ ਉਹਨਾਂ ਨੇ ਕਰ ਉਹਨਾਂ ਨੇ ਹੀ ਕੀਤਾ ਸੀ
ਹਾਂਜੀ ਹਾਂਜੀ
ਅੱਛਾ ਨਹੀਂ ਕੋਈ ਨਹੀਂ ਮੈਂ ਵੀ ਨਾ ਮੈਂ ਉਹੀ ਦੇਖ ਰਹੀ ਸੀ ਮੈਂ ਕਿਹਾ ਵੀ ਤੁਸੀਂ ਨਾ ਰੇਡੀ ਹੋਏ ਸੀ ਅਤੇ ਸੋਹਣੇ ਲੱਗ ਰਹੇ ਸੀ ਮੈਂ ਕਿਹਾ ਮੈਂ ਪੁੱਛੂੰਗੀ ਸਪੈਸ਼ਲ ਫੋਨ ਕਰਕੇ ਵੀ ਤੁਸੀਂ ਕਿੱਥੋਂ ਰੇਡੀ ਹੋਏ ਸੀ ਕਿਉਂਕਿ ਦੇਖੋ ਅੱਜ ਕੱਲ੍ਹ ਨਾ ਅਗਰ ਪਾਰਲਰ ਵਿੱਚ ਚਲੇ ਜਾਓ ਨਾ ਅਹ ਜਾਣ ਪਹਿਚਾਣ ਤੇ ਹੁੰਦੇ ਨੇ ਅਸੀੇ ਤੇ ਜਲਦੀ ਜਲਦੀ ਜਾਂਦੇ ਨੀ ਹੈਗੇ ਪਾਰਲਰ ਹਮ ਬਹੁਤ ਤੇ ਰੇਅਰ ਜਾਂਦਿਆਂ ਸਾਨੂੰ ਤੇ ਮਤਲਬ ਕਿ ਕੁਝ ਕਰਵਾਉਣਾ ਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਬਾਹਰ ਜਾਣ ਦਾ ਹੀ ਮੁਸ਼ਕਿਲ ਲੱਗਦਾ ਕਿ ਹਾਏ ਗਰੋਂ
ਗਰਮ ਗਰਮੀ ਵੀ ਇੰਨੀ ਹੈਗੀ
ਹਾਂ ਉਹ ਤਾਂ ਨਾਂ ਘਰੋਂ ਬਾਹਰ ਨਿਕਲਣਾ ਹੀ ਦਲੀ ਹੀ ਨਹੀਂ ਕਰਦਾ ਕਿਉਂਕਿ ਕਿਸੇ ਨੂੰ ਨਾ ਜ਼ਿਆਦਾ ਬੁਲਾਈ ਦਾ ਹੁੰਦਾ ਨਾ ਕੋਈ ਸਾਨੂੰ ਇੰਨਾ ਬੁਲਾਉਂਦਾ
ਸਹੀ ਗੱਲ ਹੈ
ਤੇ ਪਾਰਲਰ ਜਾਣਾ ਤਾਂ ਬਹੁਤ ਹੀ ਦੂਰ ਦੀ ਗੱਲ ਹੈ ਫਿਰ ਉਹੀ ਗੱਲ ਆ ਗਈ ਮੈਂ ਕਿਹਾ ਪਾਰਲਰ ਵੀ ਜਾਣਾ ਹੈ ਵੀ ਆਪਾਂ ਦੇਖੋ ਸ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਨੂੰ ਕੋਈ ਆਪਣਾ ਹੁੰਦਾ ਨਾ ਉਹਨੂੰ ਆਪਾਂ ਸਭ ਕੁਛ ਦੱਸ ਸਕਦੇ ਹਾਂ ਵੀ ਹਾਂ ਆਪਾਂ ਇਹ ਇਹ ਚੀਜ਼ ਕਰਦੇ ਹਾਂ ਤੇ ਇਹ ਚੀਜ਼ ਸਾਨੂੰ ਨਹੀਂ ਪਸੰਦ ਇੱਕ ਵਾਰ ਮੈਂ ਲ ਪਾਰਲਰ ਚ ਤਿਆਰ ਹੋਈ ਸੀ ਤੇ ਮਤਲਬ ਮੇਰੇ ਨਾ ਭੈਣ ਦਾ ਹੀ ਵਿਆਹ ਸੀ ਸੀਗਾ ਕਾਫ਼ੀ ਟਾਈਮ ਪਹਿਲਾਂ ਦੀ ਗੱਲ ਹੈ ਅੱਠ ਨੌ ਸਾਲ ਹੋ ਗਏ ਨੇ ਤੇ ਉਸ ਟਾਈਮ ਅ ਸੀ ਹੈ ਤੇ ਬੱਚੇ ਸੀਗੇ ਤੇ ਉਹਨਾਂ ਨੇ ਸਾਨੂੰ ਤਿਆਰ ਕੀਤਾ ਤੇ ਉਹਨਾਂ ਲਈ ਤਾਂ ਦੇਖੋ ਸੀਜ਼ਰ ਵਗੈਰਾ ਸਭ ਕੁਛ ਇੱਕ ਹੀ ਹੁੰਦਾ ਉਹਨਾਂ ਦਾ ਤੇ ਸਸ ਹੈਗੇ ਆ ਲੇਕਿਨ ਅਸੀਂ ਤੇ ਯੂਜ ਕਰਦੇ ਨਹੀ ਹੈਗੇ ਅਸੀਂ ਨਾ ਸਪੈਸ਼ਲ ਉਹ ਨੂੰ ਕਿਹਾ ਵੀ ਮੈਂ ਕਿਹਾ ਵੀ ਦੇਖੋ ਅਸੀਂ ਨਾ ਸੀਜ਼ਰ ਵਗੈਰਾ ਤੇ ਯੂਜ ਨਹੀਂ ਕਰਦੇ ਤੇ ਤੁਸੀਂ ਆਪਣਾ ਦੇਖ ਕੇ ਨਾ ਥੋੜਾ ਜਹਾ ਧਿਆਨ ਨਾਲ ਕਰਿਓ ਤੇ ਕਰਦੇ ਕਰਾਂਦੇ ਉਹ ਨੇ ਫੇਰ ਵੀ ਨਾ ਸਾਡੇ ਮਤਲਬ ਕਿ ਸੀਜ਼ਰ ਲਗਾ ਤੀ ਉਹਨਾਂ ਨੇ ਵੀ ਦੇਖੋ ਜੇ ਹਾਂ ਅਤੇ ਦੇਖੋ ਅਸੀਂ ਤਾਂ ਹੈਗੇ ਆ ਸਿੱਖ ਅਸੀਂ ਸੀਜ਼ਰ ਵਗੈਰਾ ਤਾਂ ਯੂਜ ਕਰਦੇ ਨਹੀਂ ਆਪਾਂ ਨੇ ਬਾਲਾ ਤੇ ਕਿ ਅਸੀਂ ਤਾਂ ਕਰਦੇ ਨਹੀਂ ਬਿਲਕੁਲ ਵੀ ਫਿਰ ਵੀ ਨਾ ਉਹਨਾਂ ਨੇ ਲਗਾਤੀ ਸਾਡੇ ਮਨਾ ਕਰਨ ਤੋਂ ਬਾਅਦ ਫਿਰ ਉਸ ਦਿਨ ਤਾਂ ਅਸੀਂ ਬਹੁਤ ਬੋਲੇ ਕਿ ਅਸੀਂ ਜੇ ਤੁਹਾਨੂੰ ਮਨਾ ਕੀਤਾ ਤਾਂ ਵੀ ਤੁਸੀਂ ਤਾਂ ਕਿਉਂ ਹਾਂ ਉਸ ਤੋਂ ਬਾਅਦ ਨਾ ਬਸ ਪਾਰਲਰ ਜਾਂਦਾ ਫਿਰ ਦਿਲ ਹੀ ਨਹੀਂ ਕਰਦਾ ਵੀ ਕੋਈ ਸੁਣਦਾ ਤੇ ਹੈ ਨਹੀਂ ਆਪਣੀ ਮਰਜ਼ੀ
ਆਪਣੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਪੈਸਾ ਚਾਹੀਦਾ
ਪੈਸੇ ਚਾਹੀਦੇ ਨੇ ਸੀ ਫਿਰ ਕਹਿੰਦੇ ਨੇ ਵੀ ਕਹਿੰਦੇ ਅਗਰ ਮੈਂ ਯ ਨਾ ਕਰਤੀ ਉਹ ਬੋਲਦੀ ਤਾਂ ਉਹ ਹਿੰਦੀ ਸੀ ਕਹਿੰਦੀ ਅਗਰ ਮੈਂ ਯ ਨਾ ਕਰਤੀ ਤਾਂ ਆਪ ਕੇ ਐਸਾ ਹੋਣਾ ਥਾ ਆਪ ਕੇ ਵੈਸਾ ਹੋਣਾ ਥਾ ਫਿਰ ਮੈਂ ਆਖਿਆ ਮੈਂ ਕਿਹਾ ਵੀ ਜਦ ਆਪਾਂ ਆਪ ਹੀ ਮਨਾ ਕਰ ਰਹੇ ਹਾਂ ਤੁਹਾਨੂੰ ਤਾਂ ਫਿਰ ਲੋੜ ਹੈਨੀ ਕਰਨ ਦੀ ਚਾਹੇ ਜਿਵੇਂ ਦਾ ਮਰਜ਼ੀ ਲੱਗੇ ਚਾਹੇ ਜਿਵੇਂ ਤਾਂ ਮਰਜ਼ੀ ਲੱਗੀ ਉਸ ਦਿਨ ਤੇ ਮੈਂ ਬਹੁਤ ਗੁੱਸਾ ਹੋਈ ਉਹ ਪਾਰਲਰਵਰੀ ਨੂੰ ਫਿਰ ਉਸ ਤੋਂ ਬਾਅਦ ਤੇ ਮੈਂ ਕਦੇ ਕਰਵਾਇਆ ਹੀ ਨ ਮੇਕਅਪ ਕਿਉਂਕਿ ਉਸ ਤੋਂ ਬਾਅਦ ਤੇ ਨਾ ਡਰ ਹੀ ਲੱਗ ਗਿਆ ਸੀ ਕਿ ਹਾਏ ਹੁਣ ਮੇਕਅੱਪ ਫੇਰ ਸੀਜ਼ਰ ਵਗੈਰਾ ਲਗਾ ਸਾਡੀਆਂ ਤਾਂ ਅੱਖਾਂ ਬੰਦ ਹੁੰਦੀਆਂ ਨੇ ਸਾਨੂੰ ਕੀ ਪਤਾ ਪਿੱਛੋਂ ਕੀ ਕਰ ਰਹੇ ਹੁੰਦੇ ਨੇ ਤਾਂ ਕਰਕੇ ਫਿਰ ਉਸ ਦਿਨ ਮੈਂ ਦੇਖਿਆ ਫਿਰ ਮੈਨੂੰ ਇਹ ਸੀ ਵੀ ਤੁਸੀਂ ਵੀ ਨਾ ਮਤਲਬ ਕਿ ਸੀਜ਼ਰ ਵਗੈਰਾ ਤੇ ਨਹੀਂ ਯੂਜ ਕਰਦੇ ਹੋ ਵੀ ਚਲੋ ਤੁਸੀਂ ਵੀ ਅੰਮ੍ਰਿਤ ਛਰ ਕਿਹਾ ਮੈਂਨ ਕਿਹਾ ਵੀ ਚਲੋ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਤੁਸੀਂ ਕਿੱਥੋਂ ਰੈਡੀ ਹੋਈ ਸੀ ਵੀ ਚਲੋ ਹੁਣ ਤਾਂ ਤੁਸੀਂ ਦੱਸ ਲਓ ਕਿ ਆਪਣਾ ਹੀ ਬੰਦਾ ਹੈ ਆਪਣੇ ਬੰਦੇ ਨੂੰ ਤਾਂ ਜਿੱਦਾਂ ਮਰਜ਼ੀ ਜੀ ਕਹਿ ਦੋ ਓਦਾਂ ਹੀ ਰੇ ਹਮ ਤਾਂ ਹੀ ਸਾਨੂੰ ਤਿਆਰ ਕਰਕੇ ਭੇਜ ਦੇਣਗੇ ਉਹ
ਹਾਂਜੀ
ਅਤੇ ਡਰੈਸਿਸ ਵਗੈਰਾ ਫਿਰ ਅਸੀਂ ਆਪਣੇ ਹੀ ਲੈ ਕੇ ਆਈਏ ਨਾ ਡਰੈਸਿਸ ਵਗੈਰਾ 'ਤੇ ਨਹੀਂ ਹੋਣ ਉਹਨਾਂ ਕੋਲ ਤੁਹਾਡੇ ਸਿਸਟਰ ਕੋਲ ਹਨਾ ਉਹ ਤੇ ਅਸੀਂ ਆਪਣੇ ਹੀ ਲੈ ਕੇ ਆਵਾਂਗੇ ਡ੍ਰੈਸਿਸ ਵਗੈਰਾ ਤੇ ਤੁਸੀਂ ਕੀ ਬੰਨਿਆ ਸੀ ਸਾੜੀ ਬੰਨੀ ਸੀ
ਮੈਂ ਸਾੜੀ ਬੰਨੀ ਸੀ ਕਿ ਕਿ ਮੇਰੀਆ ਭੂਆ ਲੈਚਰਾਰ ਹੈ ਨ ਨਾ ਉਹਨਾਂ ਕੋਲ ਬਥੇਰੀ ਸਾੜੀ ਹੈਗੀ ਸਨ ਤੇ ਮੇਰੀ ਭੂਆ ਕਹਿੰਦੀ ਕਿ ਤੂੰ ਮੇਰੇ ਕੋਲ ਲੈ ਲੈ ਹੈ ਇਨਾ ਤੂੰ ਬਾਹਰ ਲੇਗੀ ਕਮ ਸੇ ਕਮ ਛੇ ਹਜ਼ਾਰ ਦੀ ਪਏਗੀ ਤੇਨੂੰ
ਹਾਂ ਨਹੀਂ ਕੱਪੜਾ ਵੀ ਬਹੁਤ ਮਹਿੰਗਾ ਅਸੀਂ ਵੀ ਗਾਊਨ ਪਤਾ ਕਰਕੇ ਆਏ ਸੀ ਤੇ ਬਹੁਤ ਮਹਿੰਗੇ ਦੱਸ ਰਹੀ ਸੀ ਉਹ ਗਾਊਨ ਫਿਰ ਮੈਂ ਸੋਚ ਰਹੀ ਸੀ ਰੈਂਟ ਤੇ ਲੈ ਲਾਂ ਫਿਰ ਮਤਲਬ ਦੋਨੋ ਚੀਜ਼ ਤੋਂ ਐ ਪ ਹੈ ਕਿ ਆਪਣਾ ਆਪਣਾ ਲਵਾਂ ਘੇਰੈਂਟ ਤੇ ਲਵਾਂ
ਪਰ ਆਪਣਾ ਲੋਕ ਹੈ ਨਾ ਤੇ ਇੱਕ ਇੱਕ ਵਾਰ ਪਾਇਆ ਜਾਵੇੇਗਾ ਤੇ ਤਾਂ ਇਹ ਕਰਕੇ ਨਾ ਮੈਂ ਹੀ ਨਹੀਂ ਲਿੱਤਾ
ਹਾਂਜੀ ਮੈ ਉਹਨੂੰ ਚਾਰ ਪੰਜ ਬੰਦਿਆਂ ਨੇ ਇਹੀ ਕਿਹਾ ਵੀ ਤੁਸੀਂ ਆਪਣੇ ਨੂੰ ਲੈ ਕੇ ਕੀ ਕਰੋਗੇ ਦੇਖੋ ਇੱਕ ਵਾਰ ਫੰਕਸ਼ਨ 'ਤੇ ਪਾਇਆ ਜਾਵੇਗਾ ਦੋ ਵਾਰ ਪਾਇਆ ਜਾਵੇਗਾ ਜ਼ਿਆਦਾ ਤੋਂ ਜ਼ਿਆਦਾ ਤਿੰਨ ਵਾਰ ਪਾ ਲਉਗੇ ਤੁਸੀਂ ਇਸ ਤੋਂ ਬਾਅਦ ਤੁਸੀਂ ਬਿਲਕੁਲ ਨਹੀਂ ਪਾਉਂਗੇ ਵੀ ਉਸ ਤੋਂ ਬਾਅਦ ਥੋੜੀ ਜਿਹੀ ਫਿਟ ਟਿੰਗ ਵਗੈਰਾ ਵੀ ਹੋ ਜਾਏਗੀ ਤੇ ਨਾਲੇ ਫੇਰ ਸਾਰਿਆਂ ਨੇ ਦੇਖ ਰਿਹਾ ਹੁੰਦਾ ਫਿਰ ਬਾਰ ਬਾਰ ਇਹੀ ਹੁੰਦਾ ਕਿ ਹਾਏ ਬਾਰ ਬਾਰ ਅਸੀਂ ਵੀ ਰਿਪੀਟ ਕਰ ਰਹੇ ਹਾ, ਉਹ ਕਹਿੰਦੇ ਵੀ ਤੁਸੀਂ ਚਾਰ ਸੌ, ਪੰਜ ਸੌ, ਲਾ ਕੇ ਤੁਸੀਂ ਰੈਂਟ ਤੇ ਲੈ ਲਓ ਕਿਰਾਏ ਤੇ। ਲੈਲੋ--ਤੇ ਉਹ ਕਿਰਾਆ ਦਿੱਤਾ ਜਾਏਗਾ ਤੇ ਇੰਨਾ ਪਤਾ ਵੀ ਨੀ ਲੱਗੇਗਾ ਫੋਟੋ ਤੇ ਚਲੋ ਖਿੱਚੀ ਲਵਾਂਗੇ। ਤੇ ਫੋਟੋ ਖਿੱਚ ਕੇ ਹੁ ਫੋਟੋ ਖਿੱਚ ਕੇ ਰੱਖ ਲਓ, ਤੇ ਬਾਕੀ ਜੋ ਡਰੈਸ ਵਗੈਰਾ ਵਾਪਸ ਹੋ ਜਾਏਗੀ, ਅਗਲੇ ਫੰਕਸ਼ਨ ਤੇ ਪਾਣਾ ਹੋਏਗਾ ਫੇਰ ਦੁਬਾਰਾ ਰੈਂਟ ਤੇ ਲੈਲੋ ਕੋਈ
ਤੇ ਲੈਲੋ, ਤਾਂ ਇਹ ਕਰਕੇ ਮੈਂ ਵ ਨੀ, ਹੈ ਆ ਸ ਲਿੱਤੀ ਨਹੀਂ ਆਪਣੀ ਏ ਕੰਮ ਤੇ ਚਾਰ ਹਜ਼ਾਰ, ਦੀ ਪੁੱਛ ਕੇ ਆਏ ਸੀ ਅਸੀਂ। ਤੇ ਮੈਂ ਆਪਣੀ ਭੂਆ, ਕੋਲੋਂ ਗੱਲ ਕੀ ਕਿਸੀ। ਤੇ ਮੇਰੀ ਭੂਆ ਕਹਿੰਦੀ ਕਿ, ਤੂੰ ਏਨੇ ਪੈਸੇ ਖਰਚ ਕਰਨ ਕਰੇਗੀ, ਤੇ ਮੇਰੇ ਕੋਲ ਲੈ ਲੈ।
ਹਲਦੀ ਲੱਗ ਰਹੀ ਸੀ, ਮਤਲਬ ਪਾਈ ਹੋਈ ਇੰਝ ਲੱਗ ਰਹੀ ਸੀ, ਕਿ ਤੁਹਾਡੀ ਆਪਣੀ ਹੋਏਗੀ ਉਸ
ਕਿਸੇ ਨੂੰ ਥੋੜ੍ਹੀ ਪਤਾ ਹੈਗਾ, ਕਿ ਕਿਸੇ ਕਿਸ ਦੀ ਹੈਗੀ ਏ, ਸਟੈਂਪ ਥੋੜੀ ਲੱਗ ਗਈਏ, ਕਿ ਹਾਂ ਇਹਦੀ ਭੂਆ ਦੀ ਹੈਗੀ ਗਿਏ।
ਹੂੰ, ਹੂੰ ਬਿਲਕੁਲ। ਸਹੀ ਕਹਿ ਰਹੇ ਹੋ, ਨਹੀਂ ਫਿਰ ਮੈਂ ਜਸਟ ਹੁਣ ਗਾਊਨ ਲੈ ਕੇ ਆਈ ਸੀ। ਫਿਰ ਮੈਂ ਆ ਕੇ ਮੈਂ ਉਹੀ ਮੈਂ ਆ ਕੇ ਪਹਿਲੇ ਮੈਂ, ਤੁਹਾਨੂੰ ਫੋਨ ਕਰਾਂਗੀ ਤੇ ਪੁੱਛਾਂਗੀ, ਤੁਹਾਡੇ ਕੋਲ ਤੁਸੀਂ ਕਿਹਦੇ ਕੋਲ ਮੇਕਅੱਪ ਵਗੈਰਾ ਕਰਵਾਇਆ ਸੀ, ਤੇ ਹੇਅਰ ਸਟਾਈਲ ਵਗੈਰਾ ਵੀ ਬਣਾ ਦੇਨੇ ਆ, ਹੇਅਰ ਸਟਾਈ ਦਹੀਂ ਵਗੈਰਾ
ਹਾਂਜੀ, ਹਾਂਜੀ ਸਭ ਆਂਦਾ ਏ, ਉਹਨਾਂ ਨੂੰ।
ਅੱਛਾ, ਅੱਛਾ ਫਿਰ ਤੇ ਸਾਨੂੰ ਡਿਜ਼ਾਇਨ ਵਗੈਰਾ ਵੀ ਦਿਖਾਂਣ ਦੀ ਲੋੜ ਨੀ ਪਏਗੀ। ਜੀ ਉਹਨਾਂ ਨੂੰ, ਵੀ ਉਹ ਆਪਣੇ ਆਪ ਹੀ ਕਰ ਲੈਣੀ ਗਏ ਹੈਨਾ।
ਹਾਂਜੀ, ਮੈਂ ਵੀ ਬਸ ਐਵੇਂ ਹੀ ਦੱਸਿਆ ਸੀ, ਕਿ ਕੁੱਝ ਵੀ ਕਰਦੋ ਬਸ ਵਧੀਆ ਲੱਗੇ। ਮੇਰੀ ਮੈਡਮ ਵੀ ਬੋਲਦੀ ਵ ਮੈਂ ਮੇਰੀ ਮੈਮ, ਵੀ ਬੋਲਦੀ ਪਈ ਸੀ ਨਾ, ਵਾਈਸ ਪ੍ਰਿੰਸੀਪਲ ਕੀ ਵਧੀਆ, ਲੱਗਦੀ ਪਈ ਏ।
ਮ ਬਹੁਤ ਸੋਹਣੇ ਲੱਗ ਰਹੇ ਸੀ, ਤੁਹਾਡੀ ਫੋਟੋਆਂ ਵੀ ਬਹੁਤ ਸੋਹਣੀਆਂ ਆਈਆਂ ਹੋਈਆਂ ਸੀ, ਤੁਸੀਂ ਫੋਟੋਜ਼ ਪਾਈਆਂ ਹੋਈਆਂ ਸੀ ਨਾ, ਸੋਸ਼ਲ ਮੀਡੀਆ ਤੇ, ਤੇ ਮੈਂ ਦੇਖੀਆਂ ਸੀ, ਦੇਖੋ ਸੋਸ਼ਲ ਮੀਡੀਆ ਤੇ ਕਿੰਨਾ ਫਾਇਦਾ ਆਪਾਂ, ਇੱਕ ਦੂਜੇ ਨੂੰ ਦੇਖ ਕੇ ਨਾ, ਮਤਲਬ ਕਿ ਪਤਾ ਲੱਗਦਾ ਜਾਂਦਾ ਹੈ, ਇਸ ਹਾਂ, ਉਸ ਤੋਂ ਬਾਅਦ ਸ਼ਰਾਬ ਰਾਏ ਵਗੈਰਾ ਲੈਣੀ ਹੁੰਦੀ ਤਾਂ ਆਪਾਂ ਫੋਨ ਵੀ ਕਰ ਸਕਦੇ ਹਾਂ। ਜੇ ਸਾਡੇ ਕੋਲ ਹਾਂ ਬਿਲਕੁਲ ਕੁੱਛ ਜਗ੍ਹਾ ਦਾ ਪਤਾ ਲੱਗ ਜਾਂਦਾ ਏ, ਕੁਛ ਪਹਿਨਨ ਪ ਪ ਕੀ ਪੈਣਿਆਂ। ਕਿਵੇਂ ਪਹਿਨਨਾ ਚਾਹੀਦਾ ਹੈ ਉਹ ਸੱਭਿਅਤਾ ਪਤਾ ਲੱਗ ਜਾਂਦਾ ਨਾ ਦੇਖ ਕੇ, ਹਮ। ਸੋਸ਼ਲ ਮੀਡੀਆ ਤੇ ਇੱਕ ਉਹ ਵੀ ਹੈਗਾ ਨੁਕਸਾਨ ਵੀ ਚਲੋ ਹੈ ਪਰ ਫਾਇਦਾ ਵੀ ਬੜਾ ਹੈਗੈ ਹਾਂ। ਕੁਛ ਡਿਜ਼ਾਈਨ ਵਗੈਰਾ ਨਵਾਂ ਟ੍ਰੈਂਡ ਕੀ ਚੱਲਦਾ। ਪੀਆ ਉਹ ਆਪਾਂ ਲੈ ਸਕਦੇ ਹਾਂ। ਹੇਅਰ ਸਟਾਈਲ ਪਤਾ ਲੱਗ ਜਾਂਦਾ, ਕੱਲ੍ਹ ਹੀ ਮੈਂ ਫੋਨ ਚ ਦੇਖ ਰਹੀ ਸੀ। ਇੰਨੇ ਸਾਰੇ ਹੇਅਰ ਸਟਾਈਲ ਦਿਖਾ ਰਹੇ ਸੀ। ਇਹ ਗਾਊਨ ਦੇ ਉੱਤੇ ਐਵੇਂ ਕਰੋ, ਸਾੜੀ ਦੇ ਉੱਤੇ ਐਵੇਂ ਕਰੋ, ਸੂਟ ਦੇ ਉੱਤੇ ਐ ਗੁੱਤ ਕਰਾਓ।
ਹਾਂਜੀ। ਅੱਜ ਕੱਲ੍ਹ ਤਾਂ ਛੋਟੇ, ਛੋਟੇ ਬੱਚਿਆਂ ਚਲਾ ਬੱਚੇ ਚਲਾਉਂਦੇ ਪਏ ਨੇ।
ਹਾਂਜੀ-ਹਾਂਜੀ। ਬਹੁਤ ਜ਼ਿਆਦਾ ਯੂਜ ਕਰ ਰਹੇ ਨੇ ਬੱਚੇ ਸੋਸ਼ਲ ਮੀਡੀਆ ਵਗੈਰਾ ਤੇ
ਕਰਦੇ ਨੇ।
ਹੋਰ ਬਿਲਕੁਲ ਉਹਨਾਂ ਕੋਲ ਪੁੱਛ ਲੋੋ ਸਭ ਕੁਛ ਸਭ ਕੁਛ ਕਰ ਲੈਂਦੇ ਨੇ ਬੱਚੇ ਤੇ
ਮੇਰੀ ਬੂਆ ਦੀ ਕੁੜੀ ਹੈਗੀ ਨਾ ਉਹ ਵੀ ਨਚਦੀ ਰਹਿੰਦੀ ਹੈ ਬਸ ਨਾਨੀ ਘਰ ਆਉਂਦੀ ਏ ਦੀਦੀ ਗਾਣੇ, ਗਾਣੇ ਲਗਾ ਦੋ ਮੈਂ ਨੱਚਣਾ ਏ।
ਉਹੀ ਤੇ ਨਾ ਬੱਚਿਆਂ ਦਾ ਤਾਂ ਬਹੁਤ ਹ ਬੱਚਿਆਂ ਨੂੰ ਇਸ ਚੀਜ਼ ਦਾ ਜ਼ਿਆਦਾ ਸ਼ੌਕ ਹੈਗੈ ਹਜੇ ਕਹਿ ਦੋ ਬੱਚਿਆਂ ਨੂੰ ਕੁਛ ਹੋਰ ਪੜ੍ਹਾਈ ਦੇ ਰਿਲੇਟਿਡ ਕੁਛ ਸੁਣਾਣ ਵਾਸਤੇ ਤਾਂ ਚੁੱਪ ਕਰ ਜਾਣਗੇ ਬੱਚੇ ਵੀ।
ਗਾਣੇ ਸੁਣ ਲਓ ਤੁਸੀਂ।
ਪਹਿਲਾ ਨੰਬਰ ਤੇ ਨੇ ਗਾਣੇ ਤੇ ਬਿਲਕੁਲ ਜੀ।
ਹੋਏ ਚੈ ਨਾ ਹੋਏ। ਗਾਣੇ ਤੇ ਰੱਟੇ ਹੋਣਗੇ। ਉਨ੍ਹਾਂ ਨੂੰ
ਹਾਂਜੀ-ਹਾਂਜੀ। ਬਿਲਕੁਲ। ਬਿਲਕੁਲ ਸਹੀ ਕਹਿ ਰਹੇ ਹੋ। ਬਾਕੀ ਹਾਂਜੀ।
ਹਾਂਜੀ ਹੋਰ ਤੁਸੀ ਸੁਣਾਓ।
ਬਸ ਵਧੀ ਯਾ ਮੈਂ ਆਵਾਂਗੀ। ਫਿਰ ਤੁਹਾਡੇ ਕੋਲ ਤੇ ਤੁਸੀਂ ਮੈਨੂੰ ਯ ਤਾਂ ਆਪਣੀ ਦੀਦੀ ਦਾ ਕੋਂਟੈਕਟ ਵੈਸੇ ਤੁਸੀਂ ਮੈਨੂੰ ਡਾਇਰੈਕਟ ਹੀ ਕਰਵਾ ਦੇ ਨਾ ਮੇਰੀ ਇੱਕ ਦੋ ਸਹੇਲੀਆਂ ਹੋਣ ਹੋਣਗੀਆਂ। ਗੀਆ ਨਾਲ ਤੇ ਉਹਨਾਂ ਨੂੰ ਵੀ ਮੈਂ ਲੈ ਕੇ ਆਵਾਂਗੀ।
ਕੋਈ ਨੀ, ਕੋਈ ਨੀ ਆ ਜਾਨਾ। ਪ੍ਰਾਈਜ਼ ਵੀ ਠੀਕ ਹੈਗੇ ਨੇ।
ਹਾਂਜੀ-ਹਾਂਜੀ, ਨਹੀਂ ਬਸ ਤੁਸੀਂ ਹੈਗੇ ਹੋ ਤੁਸੀਂ ਆਪਣੇ ਆਪ ਹੀ ਕਰਾ ਦੋਗੇ ਉਹ ਤਾਂ ਸਾਨੂੰ ਪਤਾ ਈ ਆ। ਡਰੈਸਿਸ ਵਗੈਰਾ ਸਾਡੀਆਂ ਹੀ ਹੋਣਗ ਗੀਆਂ ਅਸੀਂ ਆਪਣੇ ਡਰੈਸਿਸ ਵਗੈਰਾ ਲੈ ਕੇ ਆਵਾਂਗੇ ਤੇ ਬਾਲਾਂ ਵਾਸਤੇ ਤੇ ਜੋ ਵੀ ਹੋਏਗਾ ਉਹ ਵੀ ਆ ਅਸ ਸੀਂ ਆਪ ਹੀ ਲਿਆਈਏ ਕਿ ਤੁਸੀਂ ਦੇ ਦੋਗੇ?
ਕੋਈ ਨੀ ਜੋ ਤੁਸੀਂ ਲਵਾਉਣਾ ਤੇ ਤੁਸੀਂ ਆਪਣੇ ਆਪ ਲੈ ਕੇ ਆਣਾ ਨਾ, ਕਿ ਜੇ ਤੁਹਾਨੂੰ ਚਾਹੀਦਾ ਏ। ਤੇ
ਚਲੋ ਠੀਕ ਹੈ ਫਿਰ ਮੈਂ ਕੱਲ ਆਵਾਂਗੀ। ਤੇ ਗੱਲ ਵੀ ਕਰਕੇ ਜਾਵਾਂਗੀ ਹੈ ਨਾ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।